ਸ੍ਰੀ ਅਕਾਲ ਹੋਰ ਦੱਸੋ ਠੀਕ ਹੈ ਜੀ ਵਧੀਆ
ਕੇ ਕਰ ਰਹੇ ਸੀ ਜੀ
ਟੈਮ ਪਾਸ
ਅੱਛਾ ਰੋਟੀ ਟੁੱਕ ਖਾ ਲੈਈ
ਹਮ
ਅੱਛਾ ਜੀ ਹੋਰ ਸੁਣਾਓ ਜੀ ਹੋਰ ਸੁਣਾਓ ਜੀ
ਹਮ ਮੌਸਮ ਕ ਜਾ
ਮੌਸਮ ਅੱਜ ਬਾਰਿਸ਼ ਵਾਲਾ ਹੋ ਰਿਹਾ ਬਹੁਤ ਜ਼ਿਆਦਾ ਮ ਕਿੱਧਰੇ ਖੇਤਾਂ ਖੂਤਾਂ ਚ ਪਾਣੀ ਪਾ ਰਿਹਾ
ਤੇ ਅੱਛਾ
ਬੋਲੋ ਓ।
ਮੇਰੇ ਕੋਲ ਹੀ ਫ਼ਿਲਮ ਵੀ ਏ ਸਵੈਪਡ।
ਕੱਲ, ਮੇਰੇ ਫੋਨ ਚ ਪਾ ਦੀ ਜੇ ਦੇਖ ਲਾਗੀ ਤੇਰੀ ਸਪੇਸ ਤੇਰੀ ਸਪੇਸਪੂਸ
ਹਾਂ, ਮੈਨੇ ਪਾਤੀ ਤੇਰੇ ਫੋਨ ਮੇ ਸਵੈਪਡ।
ਅੱਛ, ਚੱਲ ਠੀਕ ਆ।
ਹਾਂ, ਫੇਰ ਮੈਨੇ ਉਹ ਵੀ ਪਾਤੀ ਦੂਸਰੀ, ਕੀ ਨਾਮ ਹੈ ਉਸ ਕਾ, ਕਿ ਨਾਮ ਥਾ ਉਸਕਾ, ਦੂਸਰੀ ਮੂਵੀ ਕਾ।
ਦਗ ਰੂਟਸ
ਹਾਂ, ਦਗਰੂਟਸ ਟੂ ਦੋਹੈ ਬੀ ਅਲੀ ਆਓ ਦੋਹੈ ਚੌਦਾਂ ਅਲੀ ਮੈਨੂੰ ਮਿਲੀ ਨਹੀਂ।
ਅੱਛਾ ਹੋਰ ਵੀ ਤੇ ਬਹੁਤ ਸਾਰੀਆਂ ਆਨੀਆਂ।
ਕਿਹੜੀਆਂ?
ਪਤਾ ਨਹੀ ਮੈਂਨੂੰ, ਵੇਂ ਮੈਂ ਤੈਨੂੰ ਭੇਜਦੀ ਹਾਂ।
ਉਹਦੋਂਦੀ ਰਹਾ।
ਫਿਰ ਵੀ ਦੱਸਾਂ ਰਿਵਿਊ ਵਧੀਆ ਲੱਗਾ ਤਾਂਹੀ ਕਾਂ ਚੱਕਨ ਨੂੰ।
ਹਾਂ।
ਆ ਗਿਆ ਤਾਂ।
ਚੱਕ ਲਵਗਾ ਮੈਂ, ਮ ਮੈਂ ਇੱਕ ਵੈੱਬ ਸੀ ਦੇਖ ਦੇਖਾਂਗਾ ਹੋਣਾਚ ਕ ਨਾਮ ਹੈਗਾ ਅੰਡਰਗਰਾਊਂਡ ਬਿਲੀਨੀਅਰ।
ਏਨੀਮੇਸਸ਼ਨ ਆ।
ਨਹੀਂ ਨਹੀਂ, ਬੈਬਸਰੀਜ ਹਾਂ ਇੱਕ ਬਿਲੀਨੀਅਰ ਨੂੰ ਹੂੰ ਭੇਜਿਆ ਜਾਹਾ ਸੌ ਡੋਾਲਰ ਦੇਗਾ ਬੀ ਤੈਨੇ ਇੱਕ ਬਿਲੀਨੀਅਰ ਹੀ ਬਣਨਾ ਦੁਬਾਰਾ ਸੌ ਡੋਾਲਰਾਂ ਦੇ। ਤੁਸ ਮੈਨੂੰ ਦਿਖਾਇਆ ਹਾ ਬੀ। ਜੇ ਇੱਕ ਵਾਰ ਜਿਹੜਾ ਬੰਦਾ ਖੁਦ ਆਪਣੇ ਉਸ ਨਾਲ ਆਪਣੇ ਮਿਹਨਤ ਕਾਰਕੇ ਬਿੱਲੀ ਨੇ ਬਣਿਆ ਤਾਂ ਉਸਨੂੰ ਪੈਸੇ ਕੀ ਲੋੜ ਨਹੀਂ ਹੁੰਦੀ ਉਹ ਬਿਲੀਨੀਅਰ ਹੀ ਬਣ ਜਹਾ ਦੁਬਾਰਾ ਫਿਰ ਬਣ ਸਕਾ, ਜੇ ਇੱਕ ਵਾਰ ਬਣ ਸਕਾ, ਦੁਬਾਰਾ ਹੀਂ ਬਣ ਸਕਾ। ਤਾਂ ਉਸ ਤਰਵਣ ਸਕਾ
ਅੱਛਾ, ਉਹ ਸਾਨੂੰ ਵੀ ਵੇਖੇ ਗਏ ਕਿੰਨੇ ਫਿਲਮਾਂ
ਬੈਂਬਸਾਰੀਜ਼ ਅ ਮਿਨੀ ਮਿਨੀ ਵੈਬਜ਼ਰੀਜ ਆ।
ਹੋਣੇ, ਅ ਇੱਕ ਸੀਜਨ ਹੋਣੀ ਜਾ ਲਗਭਗ ਹੋਈ ਅੱਠ ਨੌ ਐਪੀਸੋਡ।
ਚੱਕਲੀ ਕਿ ਚੱਕਣੀਆਂ।
ਚੱਕਣੀਆਂ। ਇੱਤਨਾ ਦਾ ਮੇਰੇ ਕੋਲ ਦੂਸਰੀ ਇਸ ਤਰ੍ਹਾਂ ਤਾਂ ਮੇਰੇ ਕੋਲ ਦੂਸਰੀ ਵੈੱਬ ਸੀਰੀਜ਼ ਪਈ ਆ। ਹਾਊ ਟੂ ਡੀਚ, ਹਾਊ ਡੀਚ ਯੂ ਅਲੈਸਨ, ਡੀਚ ਹਾਊ ਡੀਚ ਯੂ ਅਲੈਸਨ।
ਟੀਚ ਯੂਆ ਲੈਸਣ। ਜੈ ਸਾਊਥ ਕੀ ਆ।
ਸਤ ਖੋਰੀ ਆ। ਜੇ ਟੀਚਰ ਜਵਾਕਾਂ ਨੂੰ ਸਮਝਾਵਾਂ।
ਵਿਕ ਜਵਾਕ ਜਿਹਾ ਹੋਆ ਉਸ ਮੈਂ ਉਸ ਉਸਨੂੰ ਬੁਲੀ ਕਰ ਰਹੇ ਹੋਵਾਂ। ਤਾਂ ਹੈਾ ਬ ਆਪਣੇ ਡੈਡੀ ਨੂੰ ਟੀਚਰ ਭਣ ਕਰਿਕੰਬਾ ਜੀ ਆ ਸਕੂਲ ਮ
ਉਸਨੂੰ ਜਵਾਕ ਜ਼ਿਆਦਾ ਬੋਲੀ ਕਰ ਕਰਨ ਲੱਗਦੇ ਹਾਂ।
ਹੂੰ।
ਓਹਕੇ ਬੂਲੀ ਆਲੇ ਮਤਲਬ
ਜੇਹੜਾ ਮੁੰਡਾ ਹੋਉਗਾ ਜਿਹੜਾ ਮੁੰਡਾ ਹੋਆ ਮਤਲਬ ਮਾਰਸ਼ਲ ਆਰਟ ਸਭ ਕੁੱਛ ਵਧੀਆ ਕਰ ਰਹੀ ਹੋਵੈ। ਫਿਰ ਜੋ ਉਹਨਾਂ ਸਕੂਲਾਂ ਨੂੰ ਟਾਰਗੇਟ ਕਰੇਗਾ ਜਿਹੜੇ ਸਕੂਲਾਂ ਚ ਜਵਾਖਾਂ ਨੂੰ ਜਹ ਟੀਚਰਾਂ ਨੂੰ ਪੂਰੀ ਕਰੇ ਕਰਾਂ। ਫ ਜੇ ਪਹਿਲੇ ਆ ਜੇ ਹਾਂ ਉਹ ਜਿੱਥਾ ਉਸੀ ਵਾਈਫ ਕੀ ਡੈਥ ਹੋਗਾ। ਫਿਰ ਉਹ ਸ ਉਹ ਨਾ ਮੁੰਡੇ ਬੱਚਿਆਂ ਨੂੰ ਟਾਰਗੇਟ ਕਰਾ, ਵੀ ਜਿਹਨਾਂ ਨੂੰ ਆਓ ਮਤਲਬ, ਆਓ ਕਰ ਸਕਣ ਉਹ ਚੱਕਰ ਨੂੰ ਹੋਆ ਵੀ, ਉਹਥ ਸਾਰੇ ਵੀਡੀਓ ਬਣਾੈਟ ਨੂੰ ਪਾਦਾ ਹਾਂ ਤਾਂ ਟੀਚਰਾਂ ਨੂੰ ਬਦਨਾਮ ਕਰੇ ਹਾ। ਇਸ ਕਰਕਾ ਬਹੁਤ ਬੇਫਿਕਰ ਹੋ ਇਸ ਕਰਕੇ, ਸਮ ਉਹ ਕਰ ਰਿਹਾ ਹੋਵਾ ਉਹ ਆਪ ਇੰਸਚਿਊਟ ਬਣਾ ਲਾ ਹ ਈ ਆਰ ਪੀਵੀ, ਫਿਰ ਉਹ ਤੇ ਬਾਹਰੋਂ ਉਹਨਾਂ ਸਕੂਲਾਂ ਟਾਰਗੇਟ ਕਰਨਾ, ਜਿਹੜੇ ਸਕੂਲਾਂ 'ਚ' ਟੀਚਰ ਜਾਂ ਜਵਾਕਬੂਲੀ ਹੋ ਰਹੇ ਹੋਵਾਂ।
ਅੱਛਾ!
ਹਾਂ ਫਿਰ ਪਹਿਲਾਂ ਇਸ ਸਕੂਲ ਚ ਜਾਹਾ ਉਸ ਮਾ ਜਾ ਕਰ ਕੁੱਟਣ ਉਸਨੂੰ ਕੁੱਟਣ ਲ ਥੱਪੜ ਥੱਪੜਾ ਖੁੱਲੇ ਚ ਜਾ ਵਾ ਫੇਿਰਹ ਜਿਹੜੀ ਕੁੜੀ ਹੋਵੇ ਦੂਜੇ ਸਕੂਲ ਮੈਂ ਜਾਹਾ ਉਸ ਮਾ ਉਹ ਕੁੜੀ ਨੂੰ ਟਾਰਗੇਟ ਕਰਾ ਜਿਹੜੀ ਕੁੜੀ ਕਰਕਾ ਸਰਕ ਮੌਤ ਹੋ ਜਾ। ਟੀਚਰ ਕੀਟ ਸੁਸਾਈਡ ਕਰ ਲਹਾ।
ਅੱਛਾ ਕੁੜੀ ਕਰਰ ਕ ਹੋਗਾ
ਨਹੀਂ ਅਲੱਗ -ਅਲੱਗ ਸਕੂਲ ਟਾਰਗੇਟ ਹੋਊ, ਮ ਇਨਾ ਕ ਜਿਹੜਾ ਬੌਸ ਹੋਗਾ। ਤਿੰਨ ਜਣੇ ਹੋਮ ਜਿਹੜਾ ਬੌਸ ਉਹ ਹੈੇ ਸਕੂਲ ਕਹਿ ਦਿੱਤਾ ਉਸਕੀ ਵਾਈਫ ਕਾ ਮਰਜ ਉਹ ਹੋ ਜਹਾ ਮਰਜਹਾ ਤਾਂ ਫਿਰ ਉਹਨਾਂ ਮੁੰਡਿਆਂ ਨੂੰ ਪਕੜਾ ਜਿਹੜੇ ਮੁੰਡੇ ਵਿਗੜੇ ਹੋਏ ਹੋਵ ਤਰੋਨਾਂ ਮੁੰਡਿਆਂ ਨੂੰ ਸੁਧਾਰਾ। ਥੱਪੜ ਥੁੱਪੜ ਮੁੱਕਕੇ ਮੁਕੇ ਕਸੂਨ ਖੰ ਸਾਰਾ ਖੁੱਲਲਾ ਚੱਲ ਰਿਹਾ ਹੋਗਾ ਕਿਉਂਕਿ ਉਹ ਜੇਲਰ ਹੋਗਾ ਫੇਰ ਦੂਜੇ ਜ ਉੱਥਾ ਜਿਹੜੀ ਕੁੜੀ ਹੋ ਵਾ ਉਹ ਇੱਕ ਹੈ ਪਹਿਲਾਂ ਟੀਚਰ ਬਣ ਕੇ ਜਾ ਵਾ ਇੱਕ ਸਕੂਲਮਾ ਜਿੱਥਾ ਉਹ ਇੱਕ ਕੁੜੀ ਨੂੰ ਟਾਰਗੇਟ ਕਰਾ ਜਿਸ ਕਰਕੇ ਟੀਚਰ ਦੀ ਡੈਥ ਹੋ ਜਾ ਫੇਿਰ ਉਸਨੂੰ ਸਬਕ ਸਿਖ ਹੀ ਹੋਾ ਫੇਿਰ ਤੀਜੇ ਸਕੂਲ ਮਾ ਫੇਰ ਉਹ ਤੀਜੀ ਇੱਕਮਾ ਜਾਵਾਂ ਜਿਹੜੇ ਮੁੰਡੇ ਖਰਾਬ ਬਿਗੜੇ ਹੋਏ ਹੋਵਾਂ ਉੱਥੇ ਸਟੂਡੈਂਟ ਬਣ ਕੇ ਜਿਹਾ ਉੱਥੇ ਸਟੂਡੈਂਟਾਂ ਨੂੰ ਤੰਗ ਕਰ ਰ ਹੋ ਉਹਨਾ ਕੇ ਆਈ ਡੀ ਹੂੀ ਹੈਕ ਕਰਵਾ ਲਾ ਹਾਂ ਫੇਿਰ ਉਹਥੇ ਜਾ ਫਿਰ ਉਹਨਾਂ ਨੂੰ ਜੇਲਰ ਹੋਵਾ ਕਿਉਂਕਿ ਫਿਰ ਉਹਨਾਂ ਨੂੰ ਸਾਰਿਆਂ ਨੂੰ ਜੇਲ ਵ ਜੇਲ੍ਹ ਲ ਨੀ ਮੇਰੇ ਕੋਲ ਗੇਟ ਜ ਮੈਂ ਕੋਈ ਡਰਾਮਾ ਜਿਹਾ ਮੇਰੇ ਕੋਲ ਆਪਣੇ ਆਪ ਸ਼ ਆਟਸਉਣ ਲੱਗ ਜਾ ਹਾਂ
ਅੱਛਾ, ਸ਼ੋਟ ਸ਼ੋਟਾਂ ਮੈਂ ਸਾਰੀ ਵੈਬ ਸੀਰੀਜ਼ ਦੇਖਦਾ ਹਾਂ।
ਸ਼ੋਰਟ ਸ਼ੋਟ ਮੈਂ ਸਾਰਾ ਕੁਛਦ ਅਪਲੋਡ ਹੋ ਜਾਹਾ ਸਾਰਾ ਕੁਝ ਇੱਕ ਇੱਕ ਚੀਜ਼ ਸਮਝ ਆ ਜਾ ਹੁਣ ਇੰਨੇ ਸਾਲ ਦਾ ਹੋ ਗ ਮੈਨੂੰ ਕੋਰੀਅਨ ਡਰਾਮਾ ਦੇਖਦੇ ਨੇ ਇੱਕ ਇੱਕ ਚੀਜ਼ ਜੋੜ ਲ ਹਾਂ।
ਅੱਛਾ!
ਹੁਣ ਫੇਿਰ ਉਹਦੇ ਬਾਹਰ ਕੁੜੀ ਬਹੁਤ ਹੈਕਰ ਹੋਵਾ ਹੈਕਰ ਵੀ ਮਤਲਬ ਉਹਨਾ ਦੀ ਮਦਦ ਕਰਨ ਲੱਗ ਜਾ ਕੋਈ ਜਿਹੜੀ ਨੈਟ ਜਿਹੜੀ ਵੀਡੀਓ ਹੋ ਉਹਨਾ ਨੂੰ ਸਹੀ ਤਰੀਕੇ ਨਾਲ ਦਿਖਾਉਣ ਲੱਗ ਜਾਹਾ ਲੋਕਾਂ ਨੂੰ ਬਸ ਥੱਪੜ ਥੁਪੜ ਮਾਰਪੀਟ ਬਹੁਤ ਖੁੱਲੀ ਆ। ਐਂ ਚੱਲ ਰਿ ਕੜਾਕੇ ਕੜੂਕੇ ਦੇਖਣ ਵਾਲੀ ਆ ਲੜਾਈ ਝਗੜਾ ਬਹੁਤ ਆ।
ਅੱਛਾ!
ਹਮ ਜੇ ਤੈਨੂੰ ਉਹ ਸਾਰੀਆਂ ਪਸੰਦ ਆ, ਮਾਰਪੀਟ ਆਲੀਆਂ, ਫੇਰ ਤਾਂ ਬਹੁਤ ਸਾਰੀਆਂ, ਇੱਕ ਟੀਚ ਜੋ ਲੈਸਨ ਹੋ ਗਈ? ਹਾਂ ਟੀਚਰ ਜੋ ਲੈਸਨ ਹੋ ਗਈ। ਇੱਕ ਹੈਗੀ ਆ। ਵੀਕ ਹੀਰੋ ਸੀਜ਼ਨ ਵਨ ਨਾ ਟੂ? ਮਤਲਬ ਲੜਾਈ- ਝਗੜੇ ਬਹੁਤ ਹੋਵਾਂ ਮਤਲਬ, ਕੋਰੀਅਨ ਆ ਕੇ ਕਈ ਸਾਰੀ ਜ ਹੈਨੀ, ਜਿੱਥੇ ਲੜਾਈ- ਝਗੜੇ ਖੁੱਲੇ ਦਿਖਾ ਕੇ ਹੋਵਾਂ, ਮੂੰਹ ਵਾਂ ਤੋੜੋ ਘਸੁੱਨ-ਘਸੱਨ ਵੱਜ ਰਹੇ ਹੋਵਾਂ। ਮਤਲਬ ਬਹੁਤ ਵਧੀਆ ਦਿਖਾ ਰਹੀ ਹੁਣ ਮੈਂ, ਹੁਣ ਮੈਂ ਇੱਕ ਐਪ ਡਾਊਨਲੋਡ ਕਰਿਆ ਤ ਕੈਸਟਲ, ਪਰ ਉਸ ਮਨ ਨੈੱਟਵਰਕ ਕ ਬਹੁਤ ਪ੍ਰੋਬਲਮ ਥੀ।
ਕਿਉਂਕਿ ਉਹ ਨੈਟਵਰਕ ਇੱਕ ਨਵਾਂ ਕਰੰਚ ਰੋਲ ਕ ਇੱਕ ਨਵਾਂ ਹੀ ਐਪ ਆਇਆ, ਜਿਸਕਾ ਨਾਮ ਹੈਗਾ ਐਮ ਏ ਸੀਨ। ਉਸ ਮ ਸਾਰੀ ਕੋਰੀਆ ਬ ਜਿੰਨੇ ਵੀ ਕਵਾ ਹੁੰ ਦਿਖਾ ਮੰਣੈ ਵੈਬਸੀਜਰੀਆਂ ਉਹ ਫ੍ਰੀ ਮ ਦਿਖਾਈਆਂ ਹਾਂ। ਪਰ ਚੱਲੈ ਅਮਰੀਕਾ ਮੈਂ ਸਿਰਫ਼, ਅਮਰੀਕਾ ਕੇ ਬਾਹਰ ਚੱਲਦਾ ਨਹੀਂ।
ਨਹੀਂ ਉਹ ਇੱਕ ਹੈਗਾ ਕੈਸਟਲ ਐਪ ਜਿਹੜੇ ਤੂੰ ਮੈਨੂੰ ਦਸੀ ਆ ਟੀ ਜੀਓ ਲੈਸਨ, ਜਿਹੜੇ ਨੈਟਫਲਿਕਸ ਪਰ ਪਈਆਂ ਚੀਜ਼ਾਂ। ਉਹ ਸਾਰੀਆਂ ਚੀਜ਼ਾਂ ਕਹਿ ਚਲ ਅਬ ਮੈਂ ਫ੍ਰਰੀ ਪਈ ਹਾਂ।
ਇਸ ਤਰ੍ਹਾਂ ਦਾ ਨੈੱਟ ਮੇਰੇ ਰੈਪ ਆ, ਇੱਕ ਉਸ ਤੋਂ ਵੀ ਪਈਆਂ।
ਚਾਰ- ਸੌ ਅੱਸੀ ਪਿਕਸਲ ਮਲ ਕੰਮ ਉਹ ਨਹੀਂ, ਹੈਗੇ ਰੀਅਲ ਆ।
ਪਰ ਇਧਰੇ ਫੋਨ, ਫੋਨ ਕੀ ਆ ਉਹ ਲਵਾਣੇ। ਸਕਸੈਸ ਲੈ ਲਵਾਂ ਪੂਰਾ ਫੋਣ ਕਾ, ਭਾਈ ਸਾਰੀਆਂ ਫੋਟੋ ਫੋਟੋਨਾਂਗੀਆਂ।
ਇੱਕ ਚਾਰ- ਸੌ ਅੱਸੀ ਪਿਕਸਲ ਊਂ ਦਿਖਾਣਿਆ ਹੋ, ਚਾਰ- ਸੌ ਅੱਸੀ ਪਿਕਸਲ ਚ ਮਸੂਰੀਆਂ ਐਡਵਰਟਾਈਜਮੈਂਟ ਬਹੁਤ ਚੱਲ ਰਹੀਆਂ ਹੋਵਾਂ।
ਅੱਛਾ।
ਹਾਂ, ਮਸੂਰੀ ਮੈਂ ਹੁਣ, ਇੱਕ ਘੰਟੇ ਦਾ ਐਪੀਸੋਡ ਹੋ ਉਸ ਵਿੱਚ ਘੱਟੋ ਘੱਟ ਵੀਹ- ਪੱਚੀ ਮਸੂਰੀਆਂ- ਮਸੂਰੀਆਂ ਦੇ ਦਾ ਹਾਂ।
ਅੱਛਾ।
ਦੀਆਂ ਨੀ, ਤਾਂਵਲੋਡ ਕੋ ਬਹੁਤ ਪ੍ਰੋਸੈਸ ਮੰਗਾ।
ਅੱਛਾ ਫਿਰ ਤੋਂ ਫਾਇਦੇ
ਮੈਂ ਆਪ ਚੱਕ ਕਿਆ, ਇੱਕ ਸੀਰੀਜ਼ ਦੇਖਣ ਲੱਗੀ, ਉਹ ਨਾਲ ਦੀ ਨਾਲ ਇੰਨੀ ਉਹ ਹੋਈ ਲੈ, ਫੋਨ ਲੱਗ ਗਿਆ ਫੋਨ, ਮੈਨੂੰ ਕੱਟਣੀ ਪਏਗੀ।
ਅੱਛਾ।
ਹੋਰ ਤਾਂ ਕਰਕੇ ਤਾਂ ਮੈਂ ਕੱਟਿਆ ਹੋ ਐ ਐਪ। ਜਿਹਾ ਮੈਂਦੋਂ ਪੁੱਛਦੀ ਥੀ ਸੀੈਂੈਡੀਆਂ ਸੂਟੀਆਂ ਕਰਮ। ਹੋਰ ਉਹਤ ਚਲਾਵਾਂ। ਇੱਕ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
ਉਹ, ਉੱਧਰ ਚਲਾਓ ਆਪਣੇ ਵਿਹੜੇ ਚ, ਉਹਨੇ ਦੱਸਿਆ ਤੇ ਮੈਨੂੰ ਗੁਰਪ੍ਰੀਤ ਹੈ।
ਠੀਕ ਹੈ- ਠੀਕ ਹੈ।
ਉਸਨੇ ਮੈਨੂੰ ਸਜੈਸਟ ਕਰੀ ਦੀ ਉਹ ਦੇਖਾ ਉਸਪ ਵੀਡੀਓ।
ਠੀਕ ਆ।
ਹਮ
ਉਸ ਪਤਾ ਕੋਈ ਫਾਇਦਾ ਹੀ ਨਹੀਂ ਹੈ।
ਪਤਾ ਨੀ ਮੈਨੇ ਚਲਾਈ ਤਾਂ ਹੈਗੀ ਸੀ ਉਹ ਤੋਂ ਬਾਅਦ ਦੇਖ ਲ ਤੇਰੇ ਸਾਹਮਣੇ ਆਇਆ ਮੈਂ ਕੱਟ ਤਆਂ। ਪਰ ਹਜੇ ਮੇਰੇ ਕੋਈ ਕੇੇਰਾ ਮੈਂ ਦੇਖਣ ਨੂੰਨ ਵੀ ਨਹੀਂ ਹੈਗਾ
ਅੱਛਾ!
ਸਾਰੇ ਤਾਂ ਮੈਂ ਉਸ ਵਾਰੀ ਰੀਲਾਂ ਚ ਦੇਖ ਲਾਂ ਸਾਰਾ ਕੁਛ ਤਾਂ
ਹਾਂ ਲ ਮ ਖਤ ਮਜਾ
ਹਾਂ ਕਿ ਪਾ ਆਦੇ ਹਿੰਦੀ ਡੱਬ ਜਾ ਆ ਜ ਹ ਹਿੰਦੀ ਡੱਬਗੀਈ ਉੱਪਰ ਅਪਲੋਡ ਹੋ ਜ ਹ ਹੋਰ ਅਪਲੋਡ ਹੋਈ ਜ ਨਾਲ ਕੀ ਨਾਲ ਹਿੰਦੀ ਡੱਬ ਜੇ ਵੀ ਉੱਪਰ ਇੰਗਲਿਸ਼ ਹੋਰ ਇੰਗਲਿਸ਼ ਚ ਵੀ ਆਈਏ ਹਾਂ ਕੋਰੀਅਨ ਚ ਵੀ ਆਈ ਜਏ ਹਾਂ।
ਅੱਛਾ!
ਪਰ ਵਧੀਆ ਹੋਵਾਂ ਇੰਟਰਸਟਿੰਗ ਹੋਵਾਂ ਸ਼ੁਰੂ ਹੋਵਾਂ ਸਸਪੈਸ ਹੋਵਾਂ ਖਤਮ ਹੋ ਜਾਵਾਂ।
ਅੱਛਾ!
ਜਿਆਦਾ ਲੰਬੀਆਂ ਨੀ ਹੁੰਦੀਆਂ ਬਾਕੀ ੱ ਵੱਧ ਸੋਲਾਂ ਚੌਵੀ। ਜਤੀ ਇਹ ਪੋਡ ਨ ਹੁੰਦੀ ਜਿਸ ਛੱਤੀ ਤਪੀਸੋਡ ਜਾ ਰਿਹਾ ਮਤਲਬ ਉਹ ਬੋਰਿੰਗ ਆ।
ਅੱਛਾ ਹਾਂ ਜਿਸ ਕੇ ਜ਼ਿਆਦਾ ਖਿੱਚਚ ਰੱਖੀਆਂ ਐਪਿਸੋਡ।
ਹਾਂ ਛੱਤੀ ਤ ਐਪੀਸੋਡ ਜਾ ਬਸ ਇਸ ਉਹ ਨੇ ਫੋਨ ਚ ਗੱਲਾਂ ਐਪੀੋ ਪੂਰੇ ਨਾਟਕਾਂ ਚ ਗੱਲਾਂ ਬਾਤਾਂ ਜ਼ਿਆਦਾ ਕਰਕੇ। ਹਾਂ ਤਾਂ ਕਰਕੇ ਜਿੰਨਾ ਜ ਚੌਵੀ ਜ ਤੀਹ ਤੱਕ ਸੋੜ ਮੋ ਠੀਕ ਰਹਾਂ।
ਮੈਂੂੰ ਤਾਂਓ ਵੀ ਜ਼ਿਆਦਾ ਲੱਗਾ ਜਿਹਨਾਂ ਕਿ ਵਿੱਚ ਅਠਾਰਾਂ ਜਾਂ ਵੀਹ ਕੁ ਐਪੀਸੋਡ ਰਿਾਂ ਉਹ ਠੀਕ ਹੈ ਲੱਗਾ।
ਮਅਰ ਦੇਖ ਰਿਹਾਕ ਪਅਰ ਹੁਣ ਵਧੀਆ ਚੱਲ ਰਿਹਾ ਹੁਣ ਆਪ ਆਪ ਦੋ ਹਜ਼ਾਰ ਇੱਕੀ ਬਾਈ ਵਾਲੇ ਨਾਟਕ ਆ ਰਹੇ ਆ ਕੋਰੀਅਨ।
ਖੜਦ ਦਸ ਮਿੰਟ ਪੂਰੇ ਹੋ ਗਈ ਦਸ